ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੈਸੇ ਹੋ
ਬੜੀਆ ਆਪ ਬਤਾਈ ਏ ਕੈਸੇ ਹੋ
ਵਧੀਆ ਵਧੀਆ ਜੀ ਤੁਸੀਂ ਦੱਸੋ ਬਸ ਹੋਰ ਕੀ ਕਰਦੇ ਸੀ।
ਫ੍ਰੀ ਸੀ ਤੁਸੀਂ ਦੱਸੋ ਕੀ ਕਰੀ ਜਾਂਦੇ ਹੋ
ਅਸੀਂ ਕੁਛ ਨੀ ਪੇਕੇ ਆਏ ਸੀ ਮੌਜ ਮਾਰ ਰਹੇ ਹਾਂ
ਠੀਕ ਹੈ ਜੀ।
ਹਾਂਜੀ
ਤੁਸੀਂ ਬੜੇ ਦਿਨਾਂ ਬਾਅਦ ਕਾਲ ਕੀਤੀ
ਅਰੇ ਬਸ ਨਾ ਵਿੱਚ ਥੋੜਾ ਜਿਹਾ ਫਰੀ ਨਹੀਂ ਸੀ ਪੇਕੇ ਆਉਣਾ ਸੀ ਤਾਂ ਕਰਕੇ ਵੀ ਕੁਛ ਤੇ ਕੀ ਕਹਿੰਦੇ ਨੇ ਕੁੱਛ ਇੱਥੇ ਆ ਕੇ ਫਿਰ ਤੁਹਾਨੂੰ ਪਤਾ ਜ਼ਿਆਦਾ ਹੀ ਆਲਸ ਆ ਜਾਂਦਾ ਘਰ ਆ ਕੇ
ਹਾਂਜੀ ਹਾਂਜੀ ਇਹ ਤਾਂ ਹੈ ਹੋਰ ਦੱਸੋ
ਨਾ ਫਿਰ ਖਿਆਲ ਰਹਿੰਦਾ ਕਿ ਬੱਚੇ ਨੂੰ ਦੇਖਣਾ ਨਾ ਖਿਆਲ ਰਹਿੰਦਾ ਹੈ ਕਿ ਟਾਈਮ ਸਿਰ ਨਹਾਉਣਾ ਧੋਣਾ ਨਾ ਖਿਆਲ ਰਹਿੰਦਾ ਰੋਟੀ ਪਾਣੀ ਹ ਬਸ ਸੁਤੇ ਰਹੋ ਮਜੇ ਨਾਲ
ਹਾਂਜੀ ਹਾਂਜੀ ਇਹ ਤਾਂ ਹੈ ਇੱਕ ਕਹਿਣ ਵਾਲਾ ਵੀ ਕੋਈ ਕੁਛ ਨਹੀਂ ਹੁੰਦਾ
ਹਾਂ ਕੋਈ ਬੋਲਣ ਵਾਲਾ ਵੀ ਰਹਿੰਦਾ ਹਾਂ ਵੀ ਸੁੱਤੇ ਤੋਂ ਪਈ
ਇਹ ਤਾਂ ਹੈ ਸਹੁਰੇ ਘਰ ਹੁੰਦਾ ਸੱਸ ਨੇ ਕਦੇ ਜਗਾ ਤਾ ਉਹਦੇ ਹਸਬੈਂਡ ਨੇ ਜਗਾ ਤਾ ਹਾਂਜੀ ਹਾਂਜੀ
ਬਸ ਹੋਰ ਦੱਸੋ ਜੀ ਕੋਈ ਨਵੀਂ ਤਾਜ਼ੀ ਔਰ ਤੁਹਾਡੇ ਉੱਧਰ ਗੁਰੂਪੁਰਬ ਮਨਾ ਰਹੇ ਅੱਜ
ਹਮ ਨਹੀਂ ਨਹੀਂ ਸਾਡੇ ਤਾਂ ਨਹੀਂ ਸੀਗਾ ਹਜੇ ਤੱਕ ਤਾਂ
ਅੱਛਾ ਅੱਜ ਗੁਰੂ ਪੁਰਬ ਸੀ ਨਾ ਸਾਡੇ ਇੱਥੇ ਤੇ ਮਨਾ ਰਹੇ ਆ
ਠੀਕ ਤੁਸੀਂ ਗਏ ਸੀ।
ਅੱਜ ਸਵੇਰੇ ਹਾਂਜੀ ਅਹ ਦੁਪਹਿਰੇ ਸਵੇਰੇ ਸੀ ਛਬੀਲ ਦਾ ਲੰਗਰ ਦੇ ਨਾਲ ਉਹ ਸੀ ਛੋਲੇ ਤੇ ਪ੍ਰਸ਼ਾਦਾ ਹੁਣ ਸ਼ਾਮੀ ਫੇਰ ਹਾਂਜੀ ਹਾਂਜੀ ਹਾਂਜੀ ਨਾਲ ਹੀ ਸੀ।
ਠੀਕ ਹੈ ਜੀ।
ਹੁਣ ਸ਼ਾਮ ਨੂੰ ਫੇਰ ਮਨਾਉਣਾ ਇਹਨਾਂ ਨੇ ਰਾਤੀ ਪ੍ਰੋਗਰਾਮ ਹੈ।
ਜਾਓਗੇ ਫੇਰ ਤੁਸੀਂ
ਹੋਰ
ਹੋਰ ਦੱਸੋ ਕਿਹੜੇ ਕੱਪੜੇ ਪਾ ਕੇ ਜਾਓਗੇ ਫੇਰ ਤੁਸੀਂ
ਵੈਸ ਤਾਂ ਮੈਂ ਜ਼ਿਆਦਾਤਰ ਤੇ ਗੁਰਦੁਆਰਿਆਂ ਚ ਸੂਟ ਹੀ ਪਾਉਦੀ ਹਾਂ ਕਦੀ ਮੈਂ ਪੈਂਟ ਮਤਲਬ ਕਿ ਜੀਨਸ ਵਗੈਰਾ ਬਹੁਤ ਘੱਟ
ਹਾਂਜੀ ਹਾਂਜੀ ਵੈਸੇ ਗੁਰਦੁਆਰੇ ਵਿੱਚ ਤਾਂ ਅ ਸੂਟ ਹੀ
ਹਾਂ ਅੱਛਾ ਲੱਗਦਾ ਹੈ।
ਹਮ
ਤੇ ਬਟ ਨਹੀਂ ਸਾਡੇ ਇੱਥੇ ਜਿਵੇਂ ਦਿੱਲੀ ਜਿੱਥੇ ਅਸੀਂ ਰਹਿੰਦੇ ਨਾ ਇੱਥੇ ਤੇ ਸਾਰੇ ਲੋਕ ਜਿੱਦਾਂ ਅਗਰ ਤੁਸੀਂ ਭਾਵੇਂ ਯੰਗ ਲੇਡੀ ਦੇਖਲੋ ਭਾਵੇਂ ਓਲਡ ਦੇਖ ਦੇਖ ਲੋ ਤੁਹਾਨੂੰ ਸਭ ਪੈਂਟਾਂ ਜੀਨਸ ਟੋਪ ਕੋਟ ਸ਼ੈਟ ਇਹਦੇ ਚ ਦੇਖਣਗੀਆਂ ਕੋਈ ਟਰਡੀਸ਼ਨਲ ਸੂਟ ਪਾਉਂਦਾ ਕੋਈ ਕੋਈ ਰੇਅਰ ਕੋਈ ਹੋਰ ਲੇਡੀ ਹੁੰਦੀ ਹੈ।
ਮੈਂ ਆਈ ਸੀ ਨਾ ਹਾਂਜੀ ਹਾਂਜੀ ਮੈਂ ਆਈ ਸੀ ਤਾਂ ਪਿਛਲੇ ਮੰਥ ਥ ਸਾਡਾ ਵੱਜਿਆ ਹੀ ਚੱਕਰ ਤੁਹਾਡੇ ਵੱਲ ਤੇ ਉਦੋਂ ਅਸੀਂ ਦੇਖ ਦੇਖਿਆ ਸੀ ਕਿ ਬੰਗਲਾ ਸਾਹਿਬ ਗੁਰਦਵ ਗੁਰਦੁਆਰੇ ਵਿੱਚ ਗਏ ਸੀ ਮੱਥਾ ਟੇਕਣ ਦੇ ਲਈ ਅਸੀਂ ਦੇਖਿਆ ਕਿ ਸਾਰੇ ਉੱਧਰ ਪੈਂਟਾਂ ਵਾਲੇ ਸੀ। ਸਲਵਾਰ ਕਮੀਜ਼ ਵਾਲਾ ਤਾਂ ਕੋਈ ਦਿਖਦਾ ਹੀ ਨਹੀਂ ਪਿਆ ਸੀ ਕੋਈ ਟਾਵਾਂ- ਟਾਵਾਂ ਬੰਦਾ ਸੀ ਜਿਸਦੇ ਸਲਵਾਰ-ਕਮੀਜ ਪਾਈ ਸੀ।
ਇੱਥੇ ਇੰਨਾ ਹੈਗਾ ਕਿ ਜਿੱਦਾਂ ਹੁਣ ਮੇਰੇ ਪੇਕੇ ਰਹਿੰਦੇ ਮੇਰੇ ਮਾਮਾ- -ਮਾਮ- ਮਾਮੀ ਜੀ ਵੀ ਇੱਥੇ ਹੀ ਰਹਿੰਦੇ। ਉਹ ਈਵਨ ਜਦ ਸੂਟ ਉਹਨਾਂ ਨੇ ਸੁਆਣੇ ਹੁੰਦੇ ਆ ਨਾ, ਸੂਟ ਲੈਣੇ ਹੁੰਦੇ ਆ। ਤੇ ਉਹਨਾਂ ਨੂੰ ਦੋ- ਦੋ ਘੰਟੇ ਦਾ ਸਫ਼ਰ ਤੈਅ ਕਰਕੇ ਉੱਥੋਂ ਸੂਟ ਲੈ ਕੇ ਆਉਣੇ ਪੈਂਦੇ ਨੇ। ਕਿ ਉਹਨਾਂ ਦੇ ਆਸ -ਪਾਸ ਐਸੀ ਸ਼ੋਪ ਵੀ ਨਹੀਂ ਹੈ ਕਿ ਉਸ ਕੋਲ ਸੂਟ ਖਰੀਦ ਲੈਣ।
ਹਾਂਜੀ -ਹਾਂਜੀ, ਇਹ ਤਾਂ ਹੈ ਵੈਸੇ ਵੀ ਸ਼ਹਿਰ ਵੱਡਾ ਹੋਣ ਕਰਕੇ ਕਪ ਸੂਟ ਵਗੈਰਾ ਘੱਟ ਪਹਿਨਦੇ ਨੇ ਦੂਸਰੇ ਕੱਪੜੇ ਜਿਆਦਾ ਪਹਿਨਦੇ ਨੇ, ਹਾਂਜੀ।
ਤੇ ਜਾਂ ਯਾਰ ਦਾ ਜਿਹੜਾ ਹੁਣ ਨਵਾਂ ਟਰੈਂਡ ਚੜਿਆ ਕੋਟ ਸੈਟ ਇਹ ਸਭ ਹੁੰਦਾ ਹਾਂ, ਹਾਂਜੀ।
ਹੋਰ ਦੱਸੋ ਤੁਸੀਂ ਗਏ ਨੀ ਘੁੰਮਣ ਫੇਰ? ਆਸੇ -ਪਾਸੇ ਕਿਤੇ ਦੇਖਣ?
ਨਹੀਂ ਜਾਣਾ ਅੱਜ ਤੇ ਕੱਲ ਹੀ ਤੇ ਆਈ ਹਾਂ ਮੈਂ। ਹੁਣ ਅੱਜ ਮੇਰਾ ਪ੍ਰੋਗਰਾਮ ਸੀ ਬੰਗਲਾ ਸਾਹਿਬ ਗੁਰਦੁਆਰੇ ਜਾਣਾ ਸੀ ਸ਼ਾਮ ਨੂੰ, ਅਹ! ਹੁਣੇ ਤੇ ਫਿਰ ਗਰਮੀ ਬਹੁਤ ਹੋ ਗਈ ਤੇ ਕੁਛ ਨਾ ਮੇਰਾ ਬੇਟਾ ਨਾ ਰਾਤੀ ਨਾ ਮਾਮੂ ਨਾਲ ਨਾ ਨਹਾ ਲਿਆ ਉੱਪਰ ਛੱਤ ਤੇ। ਤੇ ਰਾਤ ਨੂੰ ਨਾਹਾ ਕੇ ਆਇਆ ਉਹਦੇ ਸਿਰ ਚ ਪਾਣੀ ਪੈ ਗਿਆ ਤੇ ਰਾਤੀ ਫੇਰ ਉਹ ਏ ਸੀ -ਸੋ ਗਿਆ ਫੇਰ ਉਹਨੂੰ ਚੜ੍ਹ ਗਈ ਗੈਸ ਸਵੇਰੇ ਬਹੁਤ ਜ਼ਿਆਦਾ ਉਹਦੀ ਫੇਰ ਉਹਨੇ ਵੋਮਿਟ ਕੀਤੀ ਤਾਂ ਜਾ ਕੇ ਥੋੜਾ ਉਹਨੂੰ ਅਹ ਬੈਟਰ ਫੀਲ ਹੋਇਆ। ਹੁਣ ਉਹ ਥੋੜਾ ਠੀਕ ਆ ਹੁਣ ਅਸੀਂ ਕ ਵੀ ਸ਼ਾਮ ਨੂੰ ਨਿਕਲਾਂਗੇ ਅਸੀਂ ਘੁੰਮਣ ਪਹਿਲੇ ਅਸੀਂ ਜਾਵਾਂਗੇ ਬੰਗਲਾ ਸਾਹਿਬ ਗੁਰਦੁਆਰੇ ਫਿਰ ਉੱਥੇ ਅਸੀਂ ਥੋੜ੍ਹੀ ਦੇਰ ਰੁਕਾਂਗੇ ਤੇ ਫਰ ਅਸੀਂ ਨਿਕਲਾਂਗੇ ਫਿਰ ਅਸੀਂ ਸ਼ਾਇਦ ਰਸਤੇ ਚ ਆਉਂਦੇ ਹੋਏ ਛੋਟੇ ਸਾਹਿਬਜ਼ਾਦੇ ਦਾ ਫਤਿਹ ਨਗਰ ਗੁਰਦੁਆਰੇ ਮੱਥਾ ਟੇਕੇ
ਠੀਕ ਹੈ ਜੀ, ਕੈਬ ਕਰਵਾ ਕੇ ਜਾਉਗੇ ਨਾ?
ਅਸੀਂ ਕੈਬ ਹੀ ਰੈਰ ਪ੍ਰੈਫਰ ਕਰਦੇ ਹਾਂ ਕਿਉਂਕਿ ਪਤਾ ਕਿ ਹੈ? ਮੈਟਰੋ ਤੇ ਅਗਰ ਅਸੀਂ ਜਾਣਾ ਨਾ। ਇੱਕ ਤੇ ਮੈਟਰੋ ਚੇਂਜ ਕਰਨੀ ਪਏਗੀ ਵਿੱਚੋਂ ਫੇਰ ਉਸ ਤੋਂ ਬਾਅਦ ਜੇ ਅਸੀਂ ਮੈਟਰੋ ਤੇ ਉਤਰਾਂਗੇ ਫੇਰ ਦੁਬਾਰਾ ਸਾਨੂੰ ਰਿਕਸ਼ਾ ਕਰਨਾ ਪਏਗਾ। ਬੰਗਲਾ ਸਾਹਿਬ ਗੁਰਦੁਆਰੇ। ਇਸ ਕਰਕੇ ਅਸੀਂ ਸਿੱਧਾ ਹੀ ਘਰੋਂ ਦੀ ਕੈਬ ਕਰਕੇ ਜਾਂ ਆਟੋ ਕਰਕੇ ਕੁਛ ਵੀ ਕਰਕੇ, ਸਿੱਧਾ ਗੁਰਦੁਆਰੇ ਦੇ ਬੂਹੇ ਤੇ ਉੱਤਰਾਗੇ।
ਅੱਛਾ -ਅੱਛਾ ਹੋਰ ਦੱਸੋ? ਕੌਣ- ਕੌਣ ਜਾ ਰਹੇ ਹੋ ਫਿਰ ਗੁਰਦੁਆਰਾ ਸਾਹਿਬ?
ਮੇਰੀ ਭਾਬੀ ਐਕਚੁਲੀ ਗਏ ਹੋਏ ਹੈ ਪੇਕੇ। ਤੇ ਘਰ ਸਿਰਫ਼ ਮੈਂ, ਮੇਰੀ ਮੰਮੀ ਔਰ ਮੇਰਾ ਬੇਟਾ ਤੇ ਮੇਰੀ ਸਿਸਟਰ ਰਾਤ ਨੂੰ ਆ ਜਾਏਗੀ ਉਹ ਬਾਰੋਂ- ਬਾਰ ਆ ਜਾਏਗੀ ਉਹਦਾ ਉਹ ਵੀ ਮੈਰਿਡ ਹੈ। ਉਹਦੇ ਹੁਣੇ ਛੇ ਮਹੀਨੇ ਹੋਇਆ ਵਿਆਹ ਹੋਇਆ। ਤੇ ਉਹ ਵੀ ਇੱਥੇ ਦਿੱਲੀ ਲੋਕਲ ਹੀ ਵਿਆਹੀ ਹੈ ਤੇ ਉਹ ਰਾਤ ਨੂੰ ਆਏਗੀ। ਉਹ ਐਕਚਲ ਜੋਬ ਕਰਦੀ ਹੈ ਪਾਰਲਰ' ਚ।
ਠੀਕ ਹੈ ਜੀ। ਦੁਪਹਿਰ ਦਾ ਖਾਣਾ ਕਰ ਲਿਆ ਜੀ, ਖਾ ਲਿਆ।
ਉਹ ਨਹੀਂ ਦੁਪਹਿਰੇ ਅਸੀਂ ਨਾ ਸਵੇਰੇ ਮਤਲਬ ਕਿਨਾ ਉਹ ਖਾਦੇ ਸੀ ਨਾ ਤੁਹਾਨੂੰ ਦੱਸਿਆ ਪ੍ਰਸ਼ਾਦ ਤੇ ਹੁਣ ਭੁੱਖ ਨੀ ਲੱਗ ਰਹੀ ਬਿਲਕੁਲ ਵੀ। ਹੁਣ ਮੇਰਾ ਬੇਟਾ ਕਹਿ ਰਹੇ ਕਿ ਮੇ ਮੈਗੀ ਬਣਾ ਦੋ, ਹੁਣ ਮੈਗੀ ਮੰਗਾਈ ਹੈ ਇਹਦੇ ਮੈਂ ਕਿਹਾ ਤੂੰ ਹੀ ਲੈ ਕੇ ਆ ਜਾ। ਨੀਚੇ ਜਾ ਕੇ
ਹਮਮ
ਹੁਣ ਮੈਗੀ ਲੈ ਕੇ ਆਇਆ, ਹੁਣ ਉਹ ਬਣਾਵਾਂਗੇ ਤੇ ਉਹ ਸਭ ਨੂੰ ਖਵਾਵਾਗੇ। ਹਾਂਜੀ- ਹਾਂਜੀ।
ਲਾਗੇ ਪੈਂਦੀ ਹੈ, ਮੈਂ ਕਿਹਾ ਸ਼ੋਪ ਤੁਹਾਡੇ?
ਇਹ ਨੀਚੇ ਹੀ ਬਿਲਕੁਲ, ਅਸੀਂ ਨੀਚੇ ਉਤਰਦੇ ਹਾਂ ਨੀਚੇ ਹੀ ਆ ਬਿਲਕੁਲ।
ਠੀਕ ਹੈ ਜੀ।
ਹਾਂ! ਹਾਂਜੀ, ਕੁਛ ਮੇਰੀ ਸਿਸਟਰ ਵੀ, ਹਾਂਜੀ -ਹਾਂਜੀ। ਮੌਸਮ ਤੇ ਉਵੇਂ ਹੈ ਜਿੱਥੇ ਮੈਂ ਆਈ ਹਾਂ, ਸੇਮ। ਨਾ ਕੋਈ ਗਰਮੀ ਇੱਥੇ ਜ਼ਿਆਦਾ ਹੈ ਨਾ ਘੱਟ ਹੈ, ਸੇਮ ਹੈ ਡਿਟੋ।
ਸਾਡੇ ਵੱਲ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਪੱਖੇ ਥੱਲੇ ਵੀ ਪੈਣਾ ਮੁਸ਼ਕਿਲ ਹੋ ਰਿਹਾ ਇੰਨੀ ਜ਼ਿਆਦਾ ਗਰਮੀ ਹੈ।
ਗਰਮੀ ਤੇ ਹੈ ਬਟ ਨਾ ਇਹਨਾਂ ਦਾ ਸਾਡੇ ਇੱਥੇ ਕੀ ਹੈ ਕਿ ਨਾ, ਫਲੈਟ ਟਾਈਪ ਸਿਸਟਮ ਹੈ ਇੱਧਰ। ਫਲੈਟਸ ਦੇ ਉੱਤੇ ਫਲੈਟ ਤੇ, ਇਧਰ ਅੰਦਰ ਤੇ ਬਿਲਕੁਲ ਨਹੀਂ ਲੱਗਦੀ। ਤੁਹਾਨੂੰ ਗਰਮੀ ਮਹਿਸੂਟ ਵੀ ਨਈ ਹੁੰਦੀ, ਹਾਂ ਇਹ ਕਿ ਜਦੋਂ ਅਸੀਂ ਨਿਕਲਦੇ ਆਂ ਹਾਂ ਸਾਡੇ ਉੱਥੇ ਕੀ ਐ, ਕਿ ਸਾਡੇ ਉਥੇ ਓਪਨ ਐ ਸਾਰਾ ਖੁੱਲਾ।
ਅੱਛਾ।
ਤੇ ਇਸ ਕਰਕੇ ਸਾਨੂੰ ਬੜਾ ਫੀਲ ਹੁੰਦਾ, ਬਟ ਇੱਧਰ ਕੀ ਐ, ਇਥੇ ਫਲੈਟ ਟਾਈਪ ਸਿਸਟਮ ਐ। ਅੱਛਾ, ਤੇ ਇੱਥੇ ਅੰਦਰ ਤੇ ਤੁਹਾਨੂੰ ਨੀ ਲੱਗੇਗੀ ਗਰਮੀ। ਹਾਂ ਜੇ ਤੇ ਅਸੀਂ ਬਾਹਰ ਜਾਣਾ, ਫੇਰ ਤੇ ਸਾਨੂੰ ਐਸੀਆਂ ਲੂ
ਹਾਂਜੀ-ਹਾਂਜੀ। ਤੇ ਸਾਡੇ ਵੀ ਸਾਰਾ ਓਪਨ ਹੈਗਾ, ਉਹਦੇ ਕਰਕੇ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਐ, ਵੈਸੇ ਤਾਂ ਨਹੀਂ ਪਤਾ ਲੱਗਦਾ ਗਰਮੀ ਦਾ। ਹੋਰ ਦੱਸੋ, ਦਿੱਲੀ ਵਿੱਚ ਮੌਸਮ ਵਗੈਰਾ ਕਿਵੇਂ ਦਾ ਚੱਲਦਾ।
ਮੌਸਮ ਅਧ ਠੀਕ-ਠੀਕ ਐ ਬਸ ਬੋ, ਇਹ ਹੈ ਕਿ ਅਸੀਂ ਘੁੰਮਣ ਜਾ ਸਕਦੇ ਹਾਂ। ਵੀ ਜ਼ਿਆਦਾ ਗਰਮੀ ਨੀ ਇਹ ਦੇਖੋ ਤੇ ਮੈਂ ਜਦੋਂ ਵੀ ਆਨੀ ਆਂ ਤੇ ਗਰਮੀ ਇੰਨੀ ਹੁੰਦੀ, ਕਿ ਮੈਂ ਆਸ-ਪਾਸ ਜਿਵੇਂ ਮੇਰੇ ਮਾਮਾ ਮਾਮੀ ਜੀ ਦਾ ਘਰ ਹੈਗਾ ਮੇਰੀ ਸਿਸਟਰਸ ਦਾ, ਮੇਰੀ ਕਜ਼ਨ ਸਿਸਟਰਸ ਹੈਗ ਗੀਆਂ, ਉਹਨਾਂ ਦੇ ਵਿਆਹ ਹੋਏ-ਹੋਏ ਐ, ਸਭ ਦੇ ਘਰ ਤੇ ਉਹ ਸਭ ਮੈਨੂੰ ਇੱਕ-ਇੱਕ ਵਾਰੀ ਬੁਲਾਂਦੀਆਂ ਨੇ, ਬਟ ਮੈਂ ਪਿਛਲੇ ਸਾਲ ਤੇ ਬਿਲਕੁਲ ਵੀ ਕਿਸੇ ਦੇ ਘਰ ਨੀ ਗਈ। ਸਿਰਫ਼ ਆਪਣੇ ਘਰ ਰਹਿ ਕੇ, ਆਪਣੇ ਦਸ ਪੰਦਰਾਂ ਦਿਨ ਕੱਟ ਕੇ, ਤੇ ਮੈਂ ਚਲੀ ਗਈ ਸੀ ਵਾਪਿਸ।
ਠੀਕ ਏ ਜੀ।
ਜੇ ਅਸੀਂ ਹੁਣ ਬਜਾਰ ਵੀ ਜਾਣਾ ਹੁੰਦਾ, ਤੇ ਅਸੀਂ ਸ਼ਾਮ ਨੂੰ ਪੰਜ ਤੋਂ ਪੰਜ ਵਜੇ ਤੋਂ ਬਾਹਰ ਨਿਕਲਦੇ ਹਾਂ। ਪੰਜ ਵੀ ਮੈਂ ਜ਼ਿਆਦਾ ਦੱਸ ਰਹੀ ਆਂ, ਛੇ ਸੱਤ ਵਜੇ ਤੋਂ ਬਾਅਦ ਨਿਕਲਦੇ ਆਂ ਬਿਲਕੁਲ।
ਹਾਂਜੀ-ਹਾਂਜੀ, ਉਹ ਪੰਜ ਵਜੇ ਤਾਂ ਬੜੀ ਜ਼ਿਆਦਾ ਗਰਮੀ ਪੈਂਦੀ ਆ ਨਾ, ਛੇ ਵਜੇ ਤੱਕ ਵੀ ਗਰਮੀ ਹੁੰਦੀ ਐ।
ਹਾਂ, ਮੇਰੀ ਮਦਰ ਇਨ ਲੌਅ ਦਾ ਫੋਨ ਰਾਤੀ ਆਂਦਾ ਤੇ ਅੱਠ ਸਾਢੇ ਅੱਠ ਨੌ ਵਜੇ ਜਦੋਂ ਰੋਟੀ-ਰੁਟੀ ਖਾ ਬੈਠੇ ਹੁੰਦੇ ਆ, ਡਿਨਰ ਵਗੈਰਾ। ਤੇ ਉਹਨਾਂ ਦਾ ਫਿਰ ਮੈਂ ਕਿਹਾ ਤੁਸੀਂ ਕਿੱਥੇ ਹੋ, ਕਹਿੰਦੇ ਮ ਫਿਰ ਮੈਂ ਕਹਿੰਨੀ ਮੈਂ ਹੁਣ ਤੇ ਅਸੀਂ ਨਿਕਲਣੇ ਆਂ ਘੁੰਮਣ ਨਿਕਲੇ ਆਂ, ਹੁਣ ਤੇ ਕਹਿੰਦੀ ਹੁਣ ਤੁਹਾਡਾ ਦਿਨ ਚੜਿਆ, ਮੈਂ ਕਿਹਾ ਹਾਂਜੀ ਹੁਣ ਸਾਡਾ ਦਿਨ ਚੜਿਆ ਅਸੀਂ ਨੇ
ਕਿਉਂਕਿ ਉਹਨਾ ਦਾ ਦਿਲ ਨੀ ਲੱਗਦਾ ਨਾ, ਤੇ ਬਿਨਾਂ ਫੇਰ ਉਹਨਾਂ ਨੇ ਇੱਕ ਕੋਲ ਤੇ ਪੂਰੇ ਦਿਨ ਚ ਕਰਨੀ ਹੀ ਕਰਨੀ ਆ, ਭਾਵੇਂ ਸਵੇਰੇ ਕਰਨ, ਭਾਵੇਂ ਦੁਪਹਿਰੇ ਕਰਨ, ਤੇ ਭਾਵੇਂ ਸ਼ਾਮੀ ਕਰਨ।
ਠੀਕ ਐ ਜੀ, ਫੇਰ ਕਈ ਵਾਰ ਬੱਚਾ ਬੱਚਿਆਂ ਨਾਲ ਹੀ ਐਵੇਂ ਹੁੰਦਾ ਨਾ ਫੇਰ ਬੱਚਿਆਂ ਨਾਲ ਰੌਣਕ ਲੱਗੀ ਰਹਿੰਦੀ ਐ।
ਹਾਂ, ਪਹਿਲਾ ਬੱਚਾ ਸੀ ਨਾ ਘਰ ਚ ਇਸ ਕਰਕੇ।
ਅੱਛਾ-ਅੱਛਾ, ਉਹੀ ਤੁਸੀਂ ਲੈ ਕੇ ਪੇਕੇ ਆ ਗਏ ਹੋ।
ਉਹ ਮੈਂ ਪੈ ਲੈ ਕੇ ਪੇਕੇ ਆ ਗਿਆ ਹੁਣ ਨੀ ਫਰਕ ਪਏਗਾ, ਹੁਣ ਮੇਰੀ ਦਰਾਣੀ ਵੀ ਮਤਲਬ ਕਨਸੀਵ ਕਰ ਲਿਆ ਉਹਨੇ, ਉਹਦਾ ਵੀ ਹੋ ਜਾਏਗਾ ਨੈਕਸਟ ਈਅਰ ਤੱਕ। ਹੁਣ ਸ਼ਾਇਦ ਘੱਟ ਫਰਕ ਪਏਗਾ ਉਹਨਾਂ ਨੂੰ।
ਠੀਕ ਐ ਜੀ, ਹੋਰ ਦੱਸੋ ਤੁਹਾਡੇ ਹਸਬੈਂਡ
ਬਸ ਉਹ ਉਹਨਾਂ ਨੇ ਕੀਤਾ ਸੀ, ਮੈਂ ਹੁਣੇ ਫੋਨ ਤੇ ਮੈਂ ਪੁੱਛ ਰਹੀ ਸੀ ਕੁਛ ਕੰਮ ਹੈਗੇ ਸੀ ਇੱਕ ਦੋ। ਤੇ ਮੈਂ ਉਹਨਾਂ ਨੂੰ ਦੱਸ ਕੇ ਆਈ ਸੀ ਵੀ ਕਰਕੇ ਰੱਖਣਾ। ਤੇ ਉਹੀ ਬਸ ਮੈਂ ਉਹਨਾਂ ਨੂੰ ਯਾਦ ਦਵਾਇਆ, ਅੱਜ ਕੀ ਕੰਮ ਕੀਤੇ ਨੇ। ਤੇ ਉਹ ਭੁੱਲੇ ਪਏ ਸੀ, ਮੈਨੂੰ ਪਤਾ ਸੀ ਉਹਨਾਂ ਨੂੰ ਭੁੱਲ ਜਾਣਾ, ਹੁਣ ਫੋਨ ਕੀਤਾ ਮੈਂ ਕਿਹਾ ਕੀਤੇ ਨੇ, ਕਹਿੰਦੇ ਹਾਂ ਮੈਂ ਤੇ ਭੁੱਲ ਗਿਆ, ਹੁਣ ਗਿਆ ਕਰਨ।
ਠੀਕ ਐ ਜੀ, ਸ਼ੋਪਿੰਗ ਵਗੈਰਾ ਤੁਸੀਂ ਓਨਲਾਈਨ ਕਰਦੇ ਹੋ ਕਿ ਔਫਲਾਈਨ ਕਰਦੇ ਹੋ।
ਮੈਂ ਦੋਨੋ ਪ੍ਰੈਫਰ ਕਰਦੀ ਆਂ। ਜੇ ਮੈਂ ਅਗਰ ਓਨਲਾਈਨ ਕਰਨੀ ਹੁੰਦੀ ਐ, ਤੇ ਮੇਰਾ ਸਿਰਫ ਇੱਕ ਹੀ ਐਪ ਐ ਮ ਮੰਤਰਾ ਔਰ ਨਾਇਕਾ, ਤੇ ਅਦਰਵਾਈਜ਼ ਅਗਰ ਮੈਂ ਔਫਲਾਈਨ ਕਰਨੀ ਹੁੰਦੀ ਐਤੇ ਸਿਰਫ ਦਿੱਲੀ ਔਰ ਯਮੁੰਨਾਨਗਰ ਬਸ।
ਠੀਕ ਐ ਜੀ।
ਹਾਂਜੀ, ਹੁਣ ਮੈਂ ਦਿੱਲੀ ਆਈ ਆਂ ਨਾ ਹੁਣ ਮੈਂ ਆਪਣੇ ਗਰਮੀਆਂ ਦੇ ਸਾਰਾ ਸਟੋਕ ਲੈ ਕੇ ਚੱਲ ਜਾਂਗੀ ਇੱਧਰੋਂ ਦੀ।
ਠੀਕ ਐ ਜੀ।
ਹਾਂ, ਮੈਂ ਆਪਣੇ ਲੋਕਲ ਸ਼ਹਿਰ ਤੋਂ ਮੈਂ ਕਦੀ ਕੱਪੜਾ ਜਦੋਂ ਦਾ ਮੇਰਾ ਵਿਆਹ ਹੋਇਆ। ਮੈਂ ਕਦੇ ਕੱਪੜਾ ਖ਼ਰੀਦਿਆ ਈ ਨੀ ਸੱਚੀ ਦੱਸਾਂ ਤੇ ਹਾਂ ਐ ਹੈ ਕਿ ਜਿਵੇਂ ਅ ਕੇ ਜਨਰਲੀ ਜਿਵੇਂ ਅਚਾਨਕ ਮੈਨੂੰ ਸਡਨਲੀ ਕਿਧਰੇ ਜਾਣਾ ਪੈ ਰਿਆ ਜਾਂ ਮੈਨੂੰ ਪਤਾ ਲੱਗ ਗਿਆ ਵੀ ਹਾਂ ਇਸ ਡੇਟ ਨੂੰ ਫੰਕਸ਼ਨ ਐਤੇ ਓਸ ਤੋਂ ਪਹਿਲੇ ਮੈਂ ਫਿਰ ਆਪਣੇ ਲੋਕਲ ਤੋਂ ਟ੍ਰਡੀਸ਼ਨਲ ਸੂਟਸ ਵਗੈਰਾ ਵੈਸਟਰਨ ਡਰੈਸ ਵਗੈਰਾ ਓ ਮੈਂ ਲੈ ਲੈਂਦੀ ਆਂ
ਬਟ ਅਗਰ ਮੈਂ ਡੇਲੀ ਯੂਜ ਵਿੱਚ ਪਾਣੇ ਹੋਣ ਟੋਪ ਵਗੈਰਾ ਜੀਨਸ ਵਗੈਰਾ ਓ ਸਭ ਮੇਰੇ ਦਿੱਲੀ ਤੋਂ ਹੀ ਆਉਦੇ ਨੇ ਹੋਰ ਮੈਂ
ਠੀਕ ਐ ਜੀਹੋ ਗਏ। ਰੈਡੀ ਗੁਰਦੁਆਰੇ ਜਾਣ ਲਈ
ਬਸ ਸ਼ਾਮੀ ਤੁਆਨੂੰ ਕਿਆ ਤੇ ਹੈ ਛੇ ਸੱਤ ਵਜੇ ਨਿਕਲਾਂਗੇ। ਹੁਣ ਥੋੜਾ ਆਰਾਮ ਹੁਣ ਮੈਗੀ ਬਣਾਵਾਂਗੀ ਮੈਗੀ ਬਣਾਣ ਜਾ ਰਹੀ ਆਂ। ਬਸ ਖਾ ਖੂ ਕੇ ਥੋੜ੍ਹੀ ਦੇਰ ਲੇਟ ਕੇ ਆਰਾਮ ਕਰਾਂਗੇ। ਫੇਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਸ਼ਾਮੀ ਛੇ ਸੱਤ ਸੱਤ ਵਜੇ ਮੇਰੀ ਸਿਸਟਰ ਵੀ ਆ ਜੇਗੀ। ਆਪਣੀ ਜੋਬ ਤੋਂ ਐਕਚੁਲੀ ਪਾਰਲਰ ਚ ਜੋਬ ਕਰਦੀ ਆ। ਓ ਤੇ ਫੇਿਰ ਉਹਦੇ ਓ ਆ ਜੇਗੀ ਰੈਡੀ, ਫਿਰ ਰੈਡੀ ਹੋਵਾਂਗੇ ਫਿਰ ਨਿਕਲਾਂਗੇ ਉਹਦੇ ਹਸਬੈਂਡ ਓਨ੍ਹਾ ਨੇ ਆਂਣਾ ਸੀ ਨਾਲ ਉਹਨੂੰ ਛੱਡਣ ਬਟ ਉਹਨਾਂ ਨੂੰ ਥੋੜਾ ਕੰਮ ਪੈ ਗਿਆ। ਉਹ ਹੁਣ ਜਾ ਰਹੇ ਨੇ ਉਹ ਹੁਣ ਕੱਲ ਆਣਗੇ।
ਠੀਕ ਐ ਜੀ।
ਹਾਂਜੀ।
ਹੋਰ ਸੁਣਾਓ? ਬਸ ਵਧੀਆ ਜੀ ਤੁਸੀਂ ਦੱਸੋ? ਚਲੋ ਬਣਾ ਦੋ ਫਿਰ
ਹਾਂ, ਹਾਂਜੀ ਮੈਂ ਹੁਣ ਬਣਾ ਕੇ ਨਾ ਫਿਰ ਤੁਹਾਨੂੰ ਕੋਲ ਕਰਦੀ ਆ। ਓਕੇ ਜੀ ਓਕੇ ਜੀ ਸਸ ਸ਼੍ਰੀ ਅਕਾਲ ਓਕੇ ਜੀ।
ਕਾਲ ਜੀ।